ਹੈਲੋ, ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਆਕਾਲ ਜੀ। ਹੋਰ ਕੀ ਹਾਲ ਹੈ।
ਹਾਂਜੀ। ਹਾਂਜੀ। ਤੁਸੀਂ ਦੱਸੋ।
ਵਧੀਆ ਜੀ ਵਧੀਆ।
ਹੋਰ, ਖਾਣਾ ਖਾ ਲਿਆ।
ਹਾਂਜੀ ਹਾਂਜੀ। ਖਾ ਲਿਆ। ਤੁਸੀਂ ਸੁਣਾਓ ਖਾ ਲਿਆ।
ਬਸ ਵਧੀਆ। ਖਾ ਲਿਆ ਹੁਨੇ।
ਅੱਛਾ ਅੱਛਾ।
ਹੋਰ, ਕਿ ਬਣਾਇਆ ਸੀ ਅੱਜ।
ਅੱਜ ਮੈਂ ਖਾਦੀ ਅਰਬੀ।
ਅੱਛਾ ਅੱਛਾ ਅਸੀਂ ਖਾਧੇ ਐ ਪਨੀਰ ਦੀ ਪੁਰਜੀ। ਹੂੰ ਹਾਂਜੀ। ਹੋਰ ਦੱਸੋ।
ਬਹ ਵਧੀਆ ਜੀ। ਸਭ ਵਧੀਆ ਜੀ ਸਭ ਵਧੀਆ ਹੋਰ ਮੌਸਮ ਕਿਹੋ ਜਿਹਾ।
ਹਾਂਜੀ
ਮੌਸਮ ਮੈਂ ਕਿਹਾ ਮੌਸਮ ਕਿਹੋ ਜਿਹਾ।
ਮੌਸਮ ਤੇ ਬਸ ਗਰਮੀ ਬੜੀ ਹੋਈ ਪਈ ਯਾਰ ਹੂਮਸ ਹੋਈ ਦੀ ਬਹੁਤ।
ਸਾਡੇ ਇੱਥੇ ਬਹੁਤ ਹੂਮਸ ਹੋਈ ਹੈ ਬਹੁਤ ਜ਼ਿਆਦਾ ਗਰਮੀ।
ਹੂੰ
ਬਾਰਿਸ਼ ਦਾ ਹਾਂ ਬਾਰਿਸ਼ ਦਾ ਤਾਂ ਸਗੋਂ ਨੁਕਸਾਨ ਹੀ ਹੁੰਦਾ।
ਹੂੰ ਅੱਜ ਆਈ ਸੀ ਸਵੇਰੇ ਫੇਰ ਹੋਰ ਹੂਮਸ ਹੋਗੀ ਅੱਜ। ਅੱਜ ਤੇ ਖੜਾ ਵੀ ਨੀ ਹੋਇਆ ਜਾ ਰਿਹਾ ਬਾਹਰ ਗਲੀ ਚ ਵੀ। ਹਵਾ ਚਾਹੀਦੀ ਹੈ ਹਵਾ ਮਿਲ ਜਾਵੇ ਬਸ
ਸਹੀ ਗੱਲ ਹੈ।
ਹੂੰ
ਹੋਰ ਸੁਣਾਓ ਨਵੀ ਤਾਜ਼ੀ ਕੋਈ?
ਸਕੂਲ ਦੀਆਂ ਗੱਲਾਂ ਯਾਦ ਆ ਰਹੀਆਂ ਜੇ ਅੱਜ।
ਹਾਂ, ਮੈਨੂੰ ਵੀ ਕਈ ਵਾਰ ਆ ਜਾਂਦੀ ਯਾਦ ਕੱਲਾ ਹੱਸਦਾ ਰਹਿਨਾ ਸੋਚ-ਸੋਚ ਕੇ, ਕਿਹੜੀ-ਕਿਹੜੀ ਕਲੋਲਾਂ ਕੀਤੀਆਂ।
ਹੁਂ
ਵਡੀ ਕਲੋਲਾਂ ਕੀਤੀਆਂ ਉਸ ਟੈਮ ਯਾਰ।
ਹੋਓ, ਬੜੀ ਆਰਵੀ। ਠੀ
ਇੱਕਦ-ਆਧੀ ਯਾਦ ਆਂਦੇ ਨਾ, ਅਸ ਮਨ ਚ ਹਸਣ ਲੱਗ ਜਾਦਾਂ ਵਾ ਸੀ।
ਸੁਣਾਓ ਮੈਨੂੰ ਵੀ ਸੁਣਾਓ ਇੱਕ-ਅੱਧੀ, ਮੈਂ ਵੀ ਸੁਣਾਵਾਂਗਾ ਫਿਰ।
ੳਂਂ, ਨਵਾਂ, ਇਹ ਇੱਕ ਗੱਲ ਸੀ ਤੇ ਦੀਵਾਲੀ ਦਾ ਸੀ ਫੰਕਸ਼ਨ
ਅੱਛਾ।
ਤੇ ਸਾਰੀ ਆਪਣੀ-ਆਪਣੀ ਕਲਾਸ ਚ ਜਾ ਰਹੇ ਸੀ।
ਹੁਂ।
ਤੇ, ਭ ਈ ਅ ਅ, ਪ੍ਰਿੰਨਸੀਪਲ ਆਈ ਸੀ ਰੀਬਨ ਕਟਣ। ਕਲਾਸ ਚ ਆਨਦੀ ਹਾਂ ਸਾਰਿਆਂ ਦੇ। ਨਾ, ਭੀੜ ਲੱਗ ਗਈ ੳੱਧਰ ਬੱਚਿਆਂ ਦੀ, ਸਾਰਿਆਂ ਦੀ। ਤੇ ਪਿੱਛੇ ਕਿਸੇ ਮੁੰਡੇ ਨੇ ਮੁਰਗਾ ਛਾਪਦੀ ਲੜੀ ਛਡਤੀ
ਹੋਓਓ ਇੱਕ ਮਿੰਟ ਭਾਜੀ, ਇੱਕ ਮਿੰਟ ਰੁਕਣਾ, ਇੱਕ ਸੈਕਿੰਡ ਹੋਲਡ ਕਰਨਾ ਇੱਕ ਸੈਕਿੰਡ ਹੋਲਡ ਕਰਨਾ, ਇੱਕ ਸੈਕਿੰਡ। ਹੈਲੋ।
ਹਾਂਜੀ।
ਹਾਂਜੀ, ਪਾਜੀ।
ਤੇ ਮੁਰਗੇ ਛਾਪ ਤੇ ਵਡੀ ਸਾਡਤੀ ਹੈ।
ਅੱਛਾ।
ਤੇ ਕੋਈ ਇੱਧਰ-ਉਧਰ ਭੱਜਣ ਲੱਗ ਗਏ ਨੇ, ਕੋਈ ਵੈਦ
ਊੱਪਰ ਚੜ ਗਿਆ ਕੋਈ। ਓ ਇੱਕ ਮੈਡਮ ਸੀ ਨਾ, ਸਾਰੀ ਪਾ ਕੇ ਆਈ ਸੀ। ਅੱਛਾ।
ਤੇ ਕਿਸੇ ਬੱਚੇ ਦਾ ਪੈਰ ਅੜਿਆ, ਤੇ ਮੈਡਮ ਨੀਚ੍ਹੇ। ਹੋ, ਮੁੰਡਾ ਭਜਿ ਗਯਾ ਘਰ
ਹੁਂ, ਗੇਟ ਖੁਲਯਾ ਸਈ, ਹੁਂ।
ਬਸ
ਆ ਦੋ ਤਿੰਨ ਦਿਨ ਬਾਅਦ ਡਰਦੇ ਮ ਛੁੱਟੀਆਂ ਮਾਰ ਨੇ ਦੋ-ਤਿੰਨ ਦਿ
ਆਯਾ ਸਿੱਧਾ, ਸਵੇਰੇ ਆਇਯਾ, ਸਿੱਧਾ ਆੱਫਿਸ ਵਿੱਚ ਹਾਂਜੀ, ਬਓਤ ਕੋਟ ਪਈ ਓਨ੍ਹੂਂ ਤੇ, ਹਾਯ-ਹਾਯ, ਸਾਰੀ ਮੈਡਮਾਂ ਨੇ ਮਾਰਯਾ ਓਨ੍ਹੂਂ ਤੇ।
ਸੋਹਰੀ ਰਣ ਵਾਲੀ
ਸਾਰੀ ਅੱਠ-ਨੌ ਜਨੇ, ਬੈਟ, ਪ੍ਰਿੰਸੀਪਲ ਨੇ, ਪ੍ਰਿੰਸੀਪਲ ਸਰ ਨੇ ਮਾਰਯਾ ਉਹਨੂੰ।
ਹੁਂ, ਹੁਂ।
ਬੱਸ
ਕਹਿੰਦੇ, ਢਾਈ ਸੌ ਫਾਈਨ ਲੱਗੇਗਾ। ਅਛਾ। ਚਾਰ ਦਿਨਾਂ ਦੀ ਛੁੱਟੀ ਮਾਰ ਲਈ ਉਹਨੇ ਹੁਂ, ਫੇਿਰ? ਲਤਾਂ ਭਜਨੀਯਾਂ ਸੀ? ਫੇਰ ਮੈਡਮ ਨੇ ਕੁੰਛ ਕਿਹਾ ਨ ਇ, ਫੇਰ ਆਵਣ ਲਗ ਗਯਾ। ਅਛਾ। ਸਾਡੀਆਂ, ਸਾਡੇ ਗੱਲ ਦਸਾਂ? ਆਹੋ ਇੱਕ ਵਾਰ ਉਹ ਕੀ ਆਦੇ ਨੇ? ਉਹ ਜਿਹੜੇ ਬਟਨ ਵਾਲੇ ਬੋਰਡ ਨੀ ਲੱਗੇ ਹੁੰਦੇ?
ਹਾਂਜੀ -ਹਾਂਜੀ, ਹਾਂਜੀ।
ਉਹ, ਜਦੋਂ ਸਾਨੂੰ ਮੌਕਾ ਮਿਲਣਾ ਸੀ ਵਿੱਚ, ਜਾਂ ਮੁੱਕੇ ਮਾਰ ਕੇ ਤੋੜ ਦੇਣਾ ਆ- ਘੜਾ ਮਾਰ ਕੇ ਸੋੜ ਦੇਣਾ ਉਹ। ਜਦੋਂ ਮੌਕਾ ਮਿਲਣਾ ਗਾ। ਇੱਕ ਵਾਰ ਫਿਰ ਤੋੜਤਾ ਤੇ ਇੱਕ ਵਾਰ ਕੀ ਹੋਇਆ। ਉਹ ਕੁੜੀਆਂ ਦਾ ਸਾਈਡ ਸੀ ਬਟਨ ਤੋੜਤਾ ਤੇ ਬਾਅਦ ਚੋਂ ਇਹ ਪਤਾ ਚੱਲਿਆ ਹਾਂ ਬਈ। ਟੁੱਟ ਗਿਆ ਸਾਰੇ ਮਤਲਬ ਹੋ ਗਏ ਵੀ ਉਹ ਕੈਮਰਾ ਲੱਗਿਆ ਤਾਂ ਸੀ। ਪਰ ਕੈਮਰਾ ਚੱਲਦਾ ਨਹੀਂ ਸੀ ਉਹ ਕਲਾਸ ਸਾਡੀ ਸ਼ਿਫਟ ਹੋਈ ਸੀ ਕੋਈ ਪੁਰਾਣਾ ਜੇ। ਕੈਮਰਾ ਤਾਰ ਟੁੱਟੀ ਦੀ ਸੀ। ਅਤੇ ਫਿਰ ਕੀ ਹੋਇਆ ਉਹਨਾਂ ਨੇ ਕਿਹਾ ਕੈਮਰੇ ਚੈੱਕ ਕਰਾਓ। ਉਹ ਕੇ ਕੈਮਰੇ ਤਾਂ ਚਲਦੇ ਨੀ ਨਵੇਂ ਨਵੇਂ ਸ਼ਿਫਟ ਹੋਏ ਹੁਣ ਕਲਾਸ ਤੇ ਲਿਆਣੇ ਆ ਅੱਜ ਕੈਮਰੇ। ਕਹਿੰਦੇ ਚਲੋ ਲਆ ਲਵਾਂਗੇ ਕੋਈ ਨਹੀਂ ਫਿਰ। ਅਗਲੀ ਵਾਰ ਤੋਂ ਹੋਇਆ ਫਿਰ ਦੇਖ ਲਣਾ ਸਾਨੂੰ ਪਤਾ ਚੱਲ ਜਾਣਾ ਕਿੰਨੇ ਕਿ ਕੀਤਾ ਚ। ਸੁਣਵਾਨੀਆਂਸੀ ਸੀ ਫਿਰ ਕੁੜੀ ਵਾਲੇ ਪਾਸੇ ਲੱਗਿਆ ਸੀ। ਤੇ ਉਹਨਾਂ ਨੇ ਪੱਖਾ ੳਨ ਕੀਤਾ ਤਾ ਐਸਾ ਪਤਾ ਨਹੀਂ ਕੀ ਹੋਇਆ ਹੈ। ਪਹਿਲੇ ਤਾਂ ਪੱਖਾ ਰੁਕਿਆ ਚਲਦੇ ਚਲਦੇ ਰੁਕਿਆ ਪਹਿਲਲੇ ਪੱਖਾ ਫਿਰ ਬੋਰਡ ਚੌ ਪਟਾਕਾ। ਕੁੀ ਕ ਸ ਅਸੀਂ ਆਲੇ ਦੁਆਲੇ ਸਾਰ ਆ ਗਏ ਨੇ ਕੀ ਹੋਇਆ ਕੀ ਹੋਇਆ ਚੀਕਾਂ ਕਿਉ ਵਜਦੀ ਪਿਆ। ਹਮ ਪਟਾਕਾ ਪਟਾਕਾ ਹੋਜ ਵਾਸ ਏਕ।
ਹਮ।
ਉਹ ਬੁਰੀ ਆਦਤ ਹੋ ਗਈ ਸਾਰਿਆਂ ਦੀ। ਸਾਰੀਆਂ ਹਿਲਗੀਆਂ ਹੋਇਆ ਕੀ ਚੀਕਾ ਇਹ ਪਟਾਕੇ ਆਵਾਜ਼ ਕਿੱਥੋਂ ਆਈ। ਇੱਕ ਵਾਰੀ ਤਾਂ ਕੀ ਹੋਇਆ ਦੀਵਾਲੀ ਦੇ ਦਿਨ ਸੀ। ਅਤੇ ਇੱਕ ਯਾਰ ਤੁਸੀ ਲੈ ਆਓ ਉਹ ਨਹੀਂ ਹੁੰਦੇ ਤੀਲੀ ਬੰਬ।
ਹਾਂ।
ਉਹ ਉਹਹਨੇ ਚਲਾ ਕੇ ਨਾ ਉਹ ਕੀ ਕਰਦਾ ਵਾ ਸੀ ਉਹਨੇ ਪਹਿਲੇ ਦਸ ਪੰਦਰਾਂ ਸੁਟ ਰਪ। ਅਤੇ ਚਲਾ ਕੇ ਚਲਾ ਕੇ ਬਾਹਰ ਬਾਰੀ ਚੋਂ ਬਾਹਰ ਸੁੱਟ ਤੇ ਚਲਾ ਕੇ ਚਲਾ ਕੇ ਦਸ। ਸਾਰਰਾ ਇੱਕ ਕੀ ਹੋਇਆ। ਨੇ ਇੱਕ ਸੁੱਟਾ ਲੱਗਾ ਉਹ ਡੰਡੀ ' ਬਾਰੀ 'ਤੇ ਵਜ ਕੇ ਵਾਪਸ ਅੰਦਰ ਆ ਗਿਆ। ਉਹ ਜਿਸ ਵੇਲੇ ਪੁੱਜਿਆ। ਜਲ ਲਈ ਬਚਿਆ। ਹੋ ਉਹ ਕਈ ਤੇ ਅਸੀਦੇ ਖੁੱਸਸੀ ਵੀ ਨਹੀ ਕੇ ਜਾਂਦੇ ਆ। ਸ ਫੁੱਸੀ ਵੀ ਨਹੀਂ ਨਿਕਲਿਆ ਉਹ ਵਜ੍ਹਾ ਵੀ ਬੜਾ ਖਤਰਨਾਕ। ਹਾਂ। ਸਾਰੇ ਆਲੇ ਦੁਆਲੇ ਜਿੰਨੀ ਮੈਡਮਾਂ ਪੜ੍ਹਾਂਦੀ ਵੀ ਸੀਂ ਭੱਜ ਕੇ ਆਈ। ਕੀ ਹੋਇਆ ਕੀ ਹੋਇਆ ਹੂੰ। ਉਹ ਮੁੰਡੇ ਦਾ ਪਤਾ ਚੱਲਿਆ ਪਹਿਲੇ ਫਾਈਨ ਚੜ੍ਹਾਇਆ। ਪਟਾਕੇ ਹੋਏ ਥੱਪੜ ਲੱਗੇ ਦੋ ਦਿਨ। ਸ਼ਾਤ ਹੋ ਕੇ ਬਹਿ ਗਿਆ ਉਹ।
ਅਸੀਂ ਭਾਜੀ ਭੁਪੋ ਬੜੇ-ਬੜੇ ਨੇ।
ਆਹੋ ਭੋ-ਭੋ ਦਾ ਨੀ ਹੁੰਦਾ ਏਡਾ ਜਿਵੇਂ ਭੋ-ਭੋ ਸੁੱਟ ਦੋ।
ਤੁਸੀ।
ਹਾਂ-ਹਾਂ।
ਨੇ ਲਾਈਟ ਲੈ ਜਾਂਦੇ ਸੀ
ਇੱਕ ਵਾਰ ਆਓ ਇੱਕ ਵਾਰ ਮੈਂ ਵੀ ਲੈ ਗਿਆ ਸੀ ਉਧਰਲੇ ਲੈ ਗਿਆ। ਤੇ। ਅਹ ਜਿਸ ਵੇਲੇ ਮੈਡਮ ਪੜ੍ਹਾਉਣ ਲੱਗੀ ਹੁੰਦੀ ਪਿੱਛੇ ਬੋਰਡ ਤੇ ਲਿਖਣ ਲੱਗੀ ਹੁੰਦੀ। ਅਸੀਂ ਮੈਡਮ ਨੂੰ ਮਾਰਨਾ ਕਦੇ ਸਿਰ ਤੇ ਕਦੇ ਕਿੱਧਰੇ ਉਹ ਪਿੱਛੋਂ ਬੱਚੇ। ਉਹ। ਨਾ ਨਾ ਫਿਰ ਬੱਚੇ ਹੱਸਦੇ ਮੈਡਮ ਨੂੰ ਨਹੀਂ ਪਤਾ ਲੱਗਦਾ ਕੀ ਉਹ ਹੈ ਬੱਚੇ ਹੱਸਦੇ। ਬਈ ਲੇਜ਼ਰ ਲਾਈਟ ਜਿੱਦਾਂ ਸਿਰ ਤੇ ਵੱਜੀ ਰਹੀ ਇੱਥੇ ਵੱਜੀ, ਉੱਥੇ ਵੱਜੀ ਤੇ ਬੈਕ ਸਾਈਡ 'ਚ ਨਾ ਉਹਨੂੰ ਪਤਾ ਨੀ ਲੱਗਦਾ। ਤੇ ਇੱਕ ਵਾਰੀ ਕੀ ਹੋਇਆ, ਮੇਰੇ ਦੋਸਤ ਨੇ ਖੋਹ ਲੀ ਮੇਰੇ ਕੋਲੋ। ਕਹਿੰਦਾ ਮੈ ਮਾਰਾਗਾ ਮੈਨੂੰ ਦੇ, ਉਹ ਜਿਸਨੇ ਉਹਨੇ ਕੁਛ ਲਿਖਣ ਲੱਗੀ ਪਤਾ ਨੀ ਕੀ ਹੋਇਆ ਉਹਨੇ ਕੁਛ ਰੱਬ ਕਰਨਾ ਸੀ ਇੱਕਦਮ ਪਿੱਛੇ ਮੁੜੀ ਉਹ ਲੇਜ਼ਰ ਲਾਈਟ ਸਿੱਧਾ ਅੱਖ ਚ ਉਹ ਉਹ ਕਹਿੰਦੀ ਇਹ ਕਿੰਨੇ ਮਾਰੀ ਕਿੰਨੇ ਮਾਰੀ? ਉਹ, ਹੈੱਡ ਡਾਊਨ ਕਰਕੇ ਹੱਸੀ ਜਾਵਾਂ ਉਹ ਮੈਡਮ ਮੇਰੇ ਕੋਲ ਆ ਗਈ ਹੱਸ ਕਿਉਂ ਰਿਹਾ ਤੂੰ? ਤੂਨੇ ਮਾਰੀ ਆ ਨਾ ਮੈਂ ਕਿਹਾ ਨਹੀਂ ਮਾਰੀ ਮੈਂਮ ਮੈਂ ਕੈਮਰਾ ਚੈੱਕ ਕਰ ਲਓ ਮੈਨੂੰ ਬਾਅਦ ਚ ਯਾਦ ਆਈਆ ਮਾਰੀ ਤੇ ਮੈਂ ਵੀ ਸੀ। ਕੈਮਰਾ ਚੈੱਕ ਹੋਇਆ ਸਾਰੀ ਫਸਣਗੇ। ਮੈਂ ਕਿਹਾ ਨਹੀਂ ਪਤਾ ਨਹੀਂ ਕਿਸੇ ਨੇ ਮਾਰੀ ਆਪ ਫਿਰ ਕੁੜੀਆਂ ਨਹੀਂ ਕਹਿ ਤਾ ਮੈਮ ਇਸ ਨੇ ਮਾਰੀ। ਵੀ ਉਹੋ ਨਾਲ ਦੇ ਯਾਰ ਦੋਸਤ ਨੇ। ਫਸ ਗਿਆ ਬੇਚਾਰਾ ਇਕੱਲਾ ਫਸ ਗਿਆ। ਉਹ ਪ੍ਰਿੰਸੀਪਲ ਔਫਿਸ ਚਲੋ ਲੇਜ਼ਰ ਲਾਈਟ ਵੀ ਆਈ।
ਅੱਛਾ ਅਸੀਂ-ਅਸੀਂ ਪਤਾ ਕਾਗਜ਼ ਹੁੰਦੇ ਸੀ, ਤੇ ਕਾਗਜ਼ ਖਾ ਕੇ ਨਾ ਤੇ ਕਿ ਲਿਆ ਜਾਂਦਾ ਸੀ ਕਾਗ਼ਜ਼ ਜਦੋਂ ਉਹ ਦੁਬਾਰਾ ਤੋਂ ਚਿਪਕਾ ਦਿੰਦੇ ਸੀ।
ਆਹ ਅਸੀਂ ਵੀ ਬੜਾ ਕੀਤਾ ਹਾਂ।
ਯਾਰ ਬੈਠ ਵਦੀ ਸਵੇਰੇ ਆ ਕੀ ਹੈਗਾ।
ਕਿਹੜੀ ਗੱਲ ਭਾਈਆ
ਹਾਂਜੀ-ਹਾਂਜੀ
ਅੱਛਾ
ਹੋਰ
ਬਸ ਵਧੀਆ। ਹੁਣ ਕ੍ਰਿਕਟ ਕਰੂਕਟ ਕਟ ਖੇਡਦੇ ਹੋ? ਹੈਲੋ ਹੈਲੋ